ਸਾਸਰੀ ਕਾਲ ਜੀ
ਹਾਂਜੀ ਸਾਸਰੀ ਕਾਲ ਜੀ, ਹੋਰ ਸੁਨਾਓ ਖਿਦਾ ਠੀਕ ਔ?
ਵਧੀਆ ਵਧੀਆ ਤੁਸੀ ਸੁਣਾਓ, ਠੀਕ ਔ?
ਹਾਂਜੀ-ਹਾਂਜੀ ਮੈਂ ਵੀ ਵਧੀ
ਹੋਰ ਕੀ ਕਰ ਰਹੇ ਔ?
ਬਸ ਕੁਛ ਨੀ ਹੁਨ ਦੇਖ ਰਹੇ ਆ ਸ਼ਾਮ ਦੀ ਤਿਆਰੀ ਕਰੀਏ ਸਬਜ਼ੀ ਸੁਬਜੀ ਕੀ ਬਣਾਣੀ ਏ,
ਦਿਨ ਦੀ ਨਿਬੜ ਗੀ
ਹਾਂਜੀ-ਹਾਂਜੀ,
ਅੱਛਾ ਜਲਦੀ ਖਾ ਲੈਂਦੇ ਉਰਗੇ ਨੇ ਰੋਟੀ ਹੈਨਾ
ਹਾਂਜੀ-ਹਾਂਜੀ ਗਰਮੀ ਬਹੁਤ ਜਆਦਾ ਪੈਂਦੀ ਨਾ ਫੇਰ ਸ਼ਾਮ ਨੂੰ ਫਿਰ ਸਬਜੀ ਸੁਬਜੀ ਬਣੀ ਹੋਵੇ ਆਟਾ ਵਗੈਰਾ ਗੁੱਝਾ ਹੋਵੇ ਫਿਰ ਬੇਚੈਨੀ ਰਹਿੰਦੀ ਇਨੀ
ਹਾਂ ਮੈਂ ਤਾਂ ਆਪ ਟਾਈਮ ਸਿਰ ਕਰਕੇ ਵੇਹਲੀ ਹੋ ਜਾਂਦੀ ਹੁਨੀ ਆ
ਹਾਂਜੀ-ਹਾਂਜੀ ਗਰਮੀ ਚ ਨਹੀਂ ਹੁੰਦਾ ਹਾਂਜੀ ਹੁਣ ਬੱਚੇ ਦੁਪਹਿਰ ਦਾ ਖਾਣਾ ਖੁਣਾ ਖਾ ਕੇ ਤੇ ਫਿ ਟਿਕੇ ਹੋਏ ਆ ਥੋੜੇ ਜਿਹੇ ਤੇ ਮੈਂ ਕਿਹਾ ਚੱਲ ਦੇਖਦੇ ਹਾਂ ਫਰਿੱਜ ਚ ਕੀ ਪਿਆ ਕੀ ਨਹੀਂ ਪਿਆ ਦੇਖੀਏ ਕੁਛ ਕਰੀਏ ਤਿਆਰੀ ਸਬਜ਼ੀ ਨੂੰ ਕੀ ਬਣਾਈਏ
ਖਾਧਾ ਵੀ ਤਾਂ ਨਹੀਂ ਜਾਂਦਾ ਗਰਮੀ ਦੇ ਵਿੱਚ ਮੈਂ ਤਾਂ ਆਪ ਸਾਡੇ ਬੇਲ ਲੱਗੀ ਸੀ ਤੋਰੀਆਂ ਦੀ ਤੋਰੀਆਂ ਤੂਰੀਆਂ ਤੋੜੀਆਂ ਤੇ ਬੱਚੇ ਕਲੇ ਨੱਕ ਮੂੰਹ ਵਟਦੇ ਨੇ ਤੋਰੀਆਂ ਤੋਂ ਨਾਮ ਤੋਂ
ਹਾਂਜੀ, ਬਸ ਖਾਂਦੇ ਨੀ ਇਹ ਸਬਜ਼ੀ ਦੇ। ਕਰੇਲੇ ਹੋ ਗਏ, ਟਿਂਡੇ ਹੋ ਗਏ, ਆਪਣਾ ਦਿਲ ਕਰਦਾ ਸਗੋਂ ਖਾਣ ਨੂੰ ਬੱਚੇ ਖਾਂਦੇ ਹੀ ਨੀ ਬੱਚੇ ਖਾਣ ਤੇ ਫੇਰ ਆਪਣਾ ਵੀ। ਉਹ ਖਾਂਦੇ ਹੀ ਨੀ ਫ਼ਿਰ ਆਪਣੇ ਲਈ ਕਹੀਦਾ ਚੱਲ ਛੱਡੋ ਪਰੇ। ਆਪਾਂ ਕੀ ਬਣਾਉਣੇ ਆ ਫਿਰ ਹੋਰ ਕੁਛ ਹੀ ਬਣਾ ਲੈਂਦੇ ਹਾਂ ਹਾਂਜੀ-ਹਾਂਜੀ, ਹਾਂਜੀ ਬਸ ਮੈਗੀਆਂ ਤੇ ਬੜੇ ਸ਼ੌਕੀਨ ਆਂ ਹਂ ਮੈਗੀ ਉਬਾਲ ਕੇ ਬਣਾ ਦੋ ਜਾਂ ਚੀਜ਼ਾਂ-ਚੂਜਾਂ ਪਾ ਕੇ ਬਣਾ ਦੋ ਟਮਾਟਰ, ਪਿਆਜ ਵਗੈਰਾ ਪਾ ਕੇ।
ਹਾਂ, ਬਜ਼ਾਰੀ ਸਬਜ਼ੀਆਂ ਵੀ ਤਾਂ ਖਾਈਆਂ ਨੀ ਜਾਂਦੀਆਂ। ਅੱਜ-ਕੱਲ ਸਾਰੀਆਂ ਖਾਦ ਦੀਆਂ ਮਾਰੀਆਂ ਸਬ -ਜੀਆਂ ਨੇ।
ਹਾਂ-ਹਾਂ, ਸਬਜ਼ੀਆਂ ਮਸਾਲੇ ਹੀ ਹਾਂ ਮਸਾਲੇ-ਮਸੂਲੇ ਬੜੇ ਤੇਜ਼ ਹੁੰਦੇ ਜਦੋਂ ਰੈਡੀਮੇਡ ਵੀ ਲਿਆ ਖਾਈਏ ਤੇ ਦੂਸਰਿਆਂ ਵੀ ਬਹੁਤ ਹੁਣ ਲੱਗਦਾ ਖਾਣ ਚ ਅਜੀਬ ਜਿਹਾ
-ਹਾਂ। ਨਹੀਂ ਅੱਜ-ਕੱਲ ਦੇਖਲੋ ਜਿਵੇਂ ਹੁਣ ਭਿੰਡੀ ਹੋ ਗਈ ਤੋਰੀ ਕਿ ਬਾਜ਼ਾਰ ਦੀ ਸਬਜ਼ੀ ਚ ਸਵਾਦ ਹੀ ਨਹੀਂ ਹੈਗਾ ਜਿਵੇਂ ਪਰਾਣੀਆਂ ਸਬਜ਼ੀਆਂ ਬੜੀ ਸਵਾਦ ਬਣਦੀਆਂ ਸੀ ਨਾ ਚਿਰੇ-ਚੁਰੇ ਆਲੇ ਟਿੰਡੇ ਕਿੱਡੇ ਸਵਾਦ ਬਣਦੇ ਹੁੰਦੇ ਸੀਗੇ ਅੱਜ-ਕੱਲ ਤਾਂ ਸਵਾਦ ਹੀ ਨਹੀਂ ਚੀਜ਼ ਜਿਹਦੇ ਵਿੱਚ ਕੋਈ। ਸਭ ਖਾਦ ਤੇ ਖਾਦਾਂ ਦੀਆਂ
ਹਾਂਜੀ-ਹਾਂਜੀ ਬਸ-ਬਸ ਹੋਰ ਕੀ।
ਹੋਰ, ਅਸਲ ਇਚ ਤਾਂ ਖਾਓ ਟਾਈਮ ਸਿਰ ਤੇ। ਆਪਣੇ ਏਸੀ ਕੂਲਰ ਚਲਾਓ ਤਾਂ ਪੈ ਜਾਓ। ਗਰਮੀ ਦਾ ਬੜਾ ਬਹੁਤ
ਗਰਮੀ ਦਾ ਹਾਂਜੀ-ਹਾਂਜੀ ਗਰਮੀ ਦਾ ਤੇ ਬਹੁਤ ਬੁਰਾ ਹਾਲ ਆ। ਗਰਮੀ ਅੰਦਰ ਚੈਣ ਨਾ ਬਾਹਰ ਬੱਦਲ ਹੈਗਾ ਪਰ ਹੁਮਸ ਹੋਈ ਪਈ, ਭੜਾਸ ਜੀ ਥੋੜੀ ਬਾਰਿਸ਼ ਹੋ ਗਈ ਨਾ ਸਵੇਰੇ-ਸਵੇਰੇ ਤੇ ਉਹ ਮੀਂਹ ਜਾ ਪੈ ਗਿਆ ਨਾ ਉਹਨਾਂ ਤਾਂ ਬੜੇ ਪੜਾਸ ਜੀ ਹੋਈ ਪਈ, ਹੁਮਸ ਹੋਈ ਪਈ। ਨਾ ਪੱਖੇ ਥੱਲੇ ਵੀ ਨੀ ਚੈਨ ਹੈਗਾ ਨਾ ਹੁਣ ਏਸੀ ਥਲੇ
ਚੈਨ ਹੀ ਨੀ ਪੈਂਦਾ ਪਯਾ ਕਿਤੇ। ਕਿੰਨੀ ਵਾਰੀ ਮਰਜ਼ੀ ਨਾਹ ਲਓ ਓਹੀ ਦਾ ਓਹੀ ਹਾਲ ਆ। ਨਹਾਉਦੇ ਟਾਈਮ ਤੱਕ ਬਸ ਥੋੜਾ ਜਿਹਾ ਮੌਸਮ ਠੀਕ ਰਹਿੰਦਾ ਆਪਣਾ ਸਰੀਰ।
ਹਾਂਜੀ-ਹਾਂਜੀ, ਹਾਂ। ਸਵੇਰੇ ਜੋਤ-ਜੂਤ ਜਗਾਣੀ ਹੁੰਦੀ ਪਾਠ ਵਗੈਰਾ ਕਰਨਾ ਹੁੰਦਾ ਵ ਤੇ ਉੱਠੀਦਾ। ਉਠ ਕੇ ਨਾਹ ਲਈ ਦਾ। ਫੇਰ ਥੋੜਾ ਕੰਮ-ਕੁਮ ਕਰ ਲਿਏ ਫੇਰ ਪਸੀਨੇ ਨਾਲ ਭੇਜ ਜਾਂਦੇ ਆ
ਫੇਰ ਨਾਹ ਲੋ। ਹਾਂ ਨਹੀਂ ਮੇਰਾ ਤਾਂ ਇਹ ਹਿਸਾਬ ਹੈ ਰੋਟੀ ਬਣਾਓ ਸਿੱਧਾ ਬਾਥਰੂਮ ਚ ਨਾਹਾ ਕੇ ਫਿਰ ਰੋ ਏ ਖਾਣੀ
ਹਾਂਜੀ-ਹਾਂਜੀ ਮੈਂ ਵੀ ਇੱਦ ਹੀ ਕਰਦੀ ਹਾਂ ਪਹਿਲੇ। ਹਾਂ, ਨਹੀਂ ਜਿੰਨੀ ਕਰਦਾ ਆਪਣੇ ਆਪ ਨਾ ਸਮੈਲ ਚ ਆਉਂਦੀ ਏ। ਜਾਂਦੀ ਫਿਰ ਪਸੀਨੇ ਦੀ ਨਾ ਅਜੀਬ ਜੇਹਾ ਲੱਗਦਾ ਵਾ
ਹਾਂਆਂ, ਅਸੀਂ ਤਾਂ ਆਪ ਸਵੇਰੇ ਤੜਕੇ ਗਏ ਸੀਗੇ ਮੰਡੀ ਮੰਡੀਓ ਲੇ ਆਏ ਪੰਜ ਸੱਤ ਸਬਜ਼ੀਆਂ-ਸੁਬਜ਼ੀਆਂ ਚੱਕ ਕੇ।
ਹਾਂਜੀ ਹਾਂ ਰੇਟ ਠੀਕ ਮਿਲ ਜਾਂਦਾ ਹਾਂਜੀ-ਹਾਂਜੀ ਸਬਜ਼ੀ ਹੈ ਹੀ ਕ ਸਬਜ਼ੀਆਂ ਦੇ ਮਹਿੰਗੀਆਂ ਬੜੀਆਂ ਕਰ
ਗਲੀਆਂ ਦੇ ਵਿੱਚ ਤਾਂ ਬਹੁਤ ਮਹਿੰਗੀ, ਗਲੀ ਚ ਜ਼ਿਆਦਾ ਮੈਂ ਹਜੇ ਤੱਕ ਬਾਰਿਸ਼ਾਂ ਤੋਂ ਬਾਅਦ ਹੋਰ ਮਹਿੰਗੇ ਹੇ ਜਾਣੀ।
ਟੇਸਟ ਵੀ ਹੈਨੀ ਗਾ ਹਾਂਜੀ-ਹਾਂਜੀ। ਟੇਸਟ ਵੀ ਹੈਨੀ ਸਬਜ਼ੀ ਦਾ ਤੇ ਮਹਿੰਗੀ ਵੀ ਕਿੰਨੀ ਹੁਂ।
ਉਈ ਤਾਂ। ਗਲੀ ਦੇ ਵਿੱਚ ਵੀ ਦੇਖ ਲੋ ਟਮਾਟਰ ਚਾਹੀ ਹੈ ਮੰਡੀ ਵੀ ਚਾਲੀ ਨੇ।
ਹਾਂਜੀ-ਹਾਂਜੀ ਉਹੀ ਤੇ ਗੱਲ ਆ ਫੇਿਰ ਉਹੀ ਸੋਚੀਦਾ ਉੱਥੇ ਜਾਣ ਨਾਲ ਚੰਗਾ ਬੰਦਾ ਉੱਥੇ ਰੈਲਵੇ ਚ ਬੈਟਰ ਹੈ ਜ਼ਿਆਦਾ ਗਲੀ ਵਿੱਚ
ਹਾਂ, ਸਾਡੇ ਤਾਂ ਪੜੋਸ ਦੇ ਵਿੱਚ ਬਲਕਿ ਪਲਾਟ ਹੈਗਾ ਬੜਾ ਸੋਹਣਾ ਓਨਹਾਂਨੇ ਏਨੀ ਸੋਹਣੀਆਂ ਸਬਜ਼ੀਆਂ ਬਣਾ -ਰੱਖਿਆ। ਭਿੰਡੀ, ਤੋਰੀ-ਤਾਰੀ ਸਭ ਉਗਾ ਰੱਖਿਆ ਘਰ ਦਾ। ਓਧਰੋਂ ਹੀ। ਹਾਂ, ਓਥੋਂ ਹੀ ਲਿਆਈ ਸੀ ਮੈਂ ਵੀ ਤੋਰੀਆਂ। ਨਹੀਂ-ਨਹੀਂ ਬਥੇਰੀਆਂ ਵਿੱਚ ਦੇ ਦਿੰਦੇ ਨਾ ਪੜੋਸ ਚ ਵਿੱਚ ਓ ਵਿੱਚ ਦੇ ਨਹੀਂ ਆ ਉਹ? ਨਾ-ਨਾ ਘਰ ਵਾਸਸੇ ਇੱਕ ਪਲਾਟ, ਹਾਂਆਂ। ਬਸ ਕਵਾਸ ਪੜੋਚ ਦੇਤੀਆਂ। ਉਹ ਬਹੁਤ ਸਵਾਦ ਬਣਦੀਆਂ ਸਗੋੰ ਤੋਰੀਆਂ। ਨਿਆਣੇ ਪੱਲੇ ਹੀ ਦੇਖ ਕੇ ਕਲਪ ਦੇ ਪਯੇ ਣੋ। ਚਕ ਕੇ ਕਹਿੰਦਾ ਸੁੱਟੋ ਇਹਨਾ ਨੁਂ। ਹਾਂ ਸੈਂ ਕਿਹਾ ਹਾਂ, ਸੁਟੋ ਤੁਸੀਂ ਨਾ ਖਾਣਾ।
ਹਾਂ ਅਸੀਂ ਖਾ ਲਾਂਗੇ ਸਹੀ ਗੱਲ ਏ। ਇੰਨਾ ਮਟੀਰੀਅਲ ਪੈਂਦਾ ਵਿੱਚ ਸਬਜ਼ੀ ਚ। ਪੈਸੇ ਕਿੰਨੇ ਲੱਗ ਜਾਂਦੇ ਸਬਜ਼ੀ ਬਣਾਉਣ ਚ ਵੀ। ਚ ਬੱਚੇ ਫੇਰ ਨੱਕ ਬੋਲ ਵੱਟਦੇ ਕਹਿੰਦੇ, ਕਹਿੰਦੇ ਆ ਸਬਜ਼ੀ ਖਾਈ ਆ ਬਣਾ ਲੈਣਾ ਥ ਤੋਰੀ ਬਣਾ ਲਈ ਤੁਸੀਂ, ਓਹੋ। ਘੀਆ ਬਣਾ ਲਈ। ਅਸੀਂ ਤਾਂ ਨਹੀਂ ਖਾਂਦੇ ਏਹ ਸਬਜ਼ੀ। ਹਾਂ ਕਈਆਂ ਦੇ ਹਾਂਜੀ ਹਾਂ ਹਾਂ ਹਾਂਜੀ ਹਾਂਜੀ ਰਾਤੀ ਕਈ ਆ ਬੈਂਗਨ ਹੋ ਗਏ ਤੋਰੀ ਹੋ ਗਈ ਇਹਦੇ ਚੀਜ਼ਾਂ ਦਾ ਵਹਿਮ ਕਰਦੇ ਆ ਰਾਤੀ ਬੀਜ ਵਾਲੀ ਚੀਜ਼ ਨਹੀਂ ਖਾਣੀ ਭਿੰਡੀ ਜਿਹੜੀ ਖਾਣੀ ਨਾ ਪਰ ਅਸੀਂ ਤਾਂ ਜੋ ਦਿਲ ਕਰੇ ਖਾ ਖੂ ਲਈ ਦਾ ਹਮ ਅ ਤਾਂ
ਮੈਂ ਤਾਂ ਸ਼ੁਕਰ ਕਰਨੀ ਕੋਈ ਸਬਜ਼ੀ ਬਚ ਗਈ ਰਾਤੀ ਉਹੀ ਚਲਾ ਲਾ। ਮੇਰੇ ਤੋਂ ਤਾਂ ਬਣਦੀ ਨੀ ਐੱਡੀ ਗਰਮੀ ਚ। ਆਹ ਮੈਂ ਨੱਕ ਮੂੰਹ ਤਾਂ ਵੱਟਣਾ ਹੀ ਵੱਟਣਾ ਨਿਆਣਿਆਂ ਨੇ ਚੱਜ ਨਾਲ ਵੱਟ ਲ
ਹਾਂ ਸਹੀ ਗੱਲ ਹੈ ਕੀ ਕਰਨਾ ਫੇਰ ਬੱਚੇ ਆਪਣੀ ਮਰਜ਼ੀ ਦੇ ਮਾਲਕ ਆ ਜਿਹੜੀ ਚੀਜ਼ ਸਵਾਦ ਲੱਗੀ ਉਹੀ ਖਾਣੀ ਨੀ। ਤੇ ਨਹੀਂ ਖਾਣੀ ਜ ਇੱਕ ਸਬਜ਼ ਖਾਣਗੇ ਤੇ ਉਹਦੇ ਮਗਰ ਪਏ ਰਹਿਣਗੇ।
ਨਾ ਨਖਰੇ ਦੀ ਮਾਰੀ ਰੋਟੀ ਨੀ ਖਾਣਗੇ ਫਿਰ ਬਾਰਾਂ ਵਜੇ ਫੇਰ ਮੈਂਗੋ ਸ਼ੇਕ ਬਣਾਉਣਗੇ ਬੈਠ ਕੇ
ਹਾਂ ਫੇਰ ਰਾਤੀ ਹਾਂ ਮੇਰਾ ਵੀ ਏਦਾਂ ਹੀ ਹੁੰਦਾ। ਸਾਰਾ ਕੰਮ ਕੁਮ ਕਰਕੇ ਜਦੋਂ ਮੈ ਜਾਂਦੀ ਹਾਂ ਏ ਸੀ ਰੂਮ ਚ ਮੈਂ ਕਹਾਂਗੀ ਮੈਨੂੰ ਕੋਈ ਕੰਮ ਨਾ ਕਹੀਓ ਬਸ ਹੁਣ। ਹੁਣ ਮੈਨੂੰ ਰੈਸਟ ਕਰਨ ਦੋ ਹੁਣ ਮੈਨੂੰ ਕਹਿੰਗੇ ਨਹੀਂ ਮੰਮਾ ਕੋਲਡ ਕੋਫੀ ਬਣਾ ਲਈਏ ਥੋੜੀ ਜਿਹੀ ਮੈਂ ਕਿਹਾ ਹ ਆਪੇ ਬਣਾ ਲੋ ਜਾ ਕੇ ਜਾਓ। ਮੈਂ ਕਿਹਾ ਜ ਸਬਜ਼ੀ ਬਣੀ ਆ ਤਾ ਤੁਸੀਂ ਖਾਣੀ ਨੀ। ਹਾਂਜੀ ਹਾਂਜੀ ਫਿਰ ਗਾਹ ਪਾ ਦਿੰਦੇ। ਹਾਂ ਮੈਨੂੰ ਆਦਤ ਹੈ ਜਿੱਦਾ ਹਾਂਜੀ ਹਾਂ। ਖਲੇਰ ਬੜਾ ਪਾਉਂਦਾ ਸਹੀ ਗੱਲ ਹੈ ਹਾਂ ਜੇ ਮੈਂ ਕਹੂੰਗੀ ਮੈਂ ਰਾਤੀ ਵੀ ਆਦਤ ਜਦੋਂ ਪਤਾ ਬੱਚਿਆਂ ਨੇ ਕੰਮ ਕੀਤਾ ਫਿਰ ਜਾ ਕੇ ਦੇਖੂੰਗੀ ਕਿਚਨ ਵਿੱਚ ਸਾਫ਼ ਹੈਗੇ। ਨਿ ਹੈਗੀ ਫਿਰ ਬੜਾ ਮਨ ਖਰਾਬ ਹੁੰਦਾ ਆ ਦੇਖੋ ਨਾ ਬਰਤਨ ਵਗੈਰਾ ਸਾਰੇ ਸਿੰਕ ਚ ਪਏ ਹੁੰਦੇ। ਗੁੱਸਾ ਚੜਦਾ ਫਰਿਜ ਦੇਖ ਕੇ ਹਮ ਮੈਂ ਕਹ ਚਲੋ ਆਪੇ ਹੀ ਕਦੇ ਚੰਗਾ ਕੰਮ ਕਰਦੇ।
ਰਸੋਈ ਸਾਫ਼ ਕਰਨ ਤੋਂ ਬਾਅਦ ਕੋਈ ਵੜੇ ਮੈਨੂੰ ਤੇ ਆਪ
ਗੁੱਸਾ ਚੜਦਾ ਖਿਜ ਚੜਦੀ ਕੇ ਸਵੇਰੇ ਉੱਠਣਾ ਹੁੰਦਾ ਉੱਠ ਕੇ ਚਾਹ ਵਗੈਰਾ ਬਣਾਉਣੀ। ਕਹਿੰ ਨਾ ਰਸੋਈ ਗੰਦੀ ਗੰਦੀ ਸਭ ਬਹੁਤ ਬੁਰਾ ਲੱਗਦਾ ਦੇਖਣ ਚ। ਹਾਂਜੀ ਹਾਂਜੀ ਹਾਂ। ਬਸ ਬਸ ਹਾਂ ਛਿਪਕਲੀ ਕੋਕਰੇਚ ਕਿੰਨੇ ਨ ਪਹਿਲਾਂ ਆਉਂਦੀ ਆ ਵਿੱਚੋਂ ਹਮ ਵਗੈ ਇਨਫੈਕਸ਼ਨ ਦਾ ਡਰ ਰਹਿੰਦਾ ਬੱਚੇ ਦਾ ਮਾੜਾ ਜਿਹਾ। ਗੱਲ ਹੋਈ ਨੀ ਤੇ ਬਸ ਦਵਾਲੇ ਹੋ ਜਾਣਾ ਫੇਰ ਕਹਿਣਾ ਲੈ ਤੁਸੀ ਬਿਮਾਰ ਕੀਤਾ ਤੁਸੀਂ ਕਿਸੇ ਦੀ ਡਿਊਟੀ ਤੁਹਾਡੀ ਹੁੰਦੀ ਏ।
ਹਾਂ ਕਿ ਜੋ ਸਕੀਰ ਠੇਕੇਦਾਰੀ ਹੀ ਲੈਂਦੇ। ਦੀ ਤੇ ਐਨੇ ਮੱਛ ਰਾਤੀ ਇਹਨਾ ਸੋਣ ਦਿੰਦੇ ਨੇ ਬਸਤਾ
ਹਾਂ ਸਹੀ ਗੱਲ ਐ ਲਾਈਟ ਚੱਲ ਜਾਂਦੀ ਲਾਈਟ ਦਾ ਬੁਰਾ ਹਾਲ ਹੋ ਜਾਂਦਾ।
ਅਰੇ ਲਾਈਫ ਤਾਂ ਛੋੜੋ। ਗਲੀ ਦੇ ਬਾਹਰ ਨਾਲੀਆਂ ਭਰੀਆਂ ਪਈਆਂ ਨੇ ਕੋਈ ਆਉਂਦਾ ਨੀ ਜਮਾਂਦਾਰ ਕੋਈ ਨੀ ਆਉਂਦਾ ਸਫ਼ਾਈ ਕਰਨ
ਅੱਛਾ ਅੱਛਾ ਜੀ ਹਾਂ ਉਹਦੇ ਕਰਕੇ ਫੇਰ ਇਨਫੈਕਸ਼ਨ ਵਗੈਰਾ ਵੀ
ਇਨਫੈਕਸ਼ਨ ਮੱਛਰ ਹੋਰ ਕਿੰਨੀ ਵਾਰੀ ਕੰਪਲੇਨ ਲਿਖਾਤੀ ਕੋਈ ਸੁਣਵਾਈ ਨਹੀਂ ਕਰਦੇ। ਵ
ਹਾਂ ਏਦੀ ਹੀ ਕਰਦੇ ਹੈ ਨੀ ਸੁਣਵਾਈ ਕਰਦੇ ਟਾਈਮ ਇੱਕ ਟਾਈਮ ਹੈ ਨਹੀਂ ਇੱਕ ਗਰਮੀ ਬਹੁਤ ਆ। ਗਰਮੀ ਕਰਕੇ ਆਉਂਦਾ ਨੀ ਕੋਈ।
ਆਉਂਦਾ ਨੀ ਕੋਈ ਆਏਗਾ ਵੀ ਕੋਈ ਦੋ ਚਾਰ ਮਹੀਨੇ ਬਾਅਦ ਤਾਂ ਨਾਲੀਆਂ ਕੱਢ ਕੇ ਚਲਾ ਜਾਵੇਗਾ। ਚੱਕਣ ਕੋਈ ਆਉਂਦਾ, ਨੀ ਫੇਰ ਉਹੀ ਬਾਰਿਸ਼ ਬੁਰਿਸ਼ ਪੈਣੀ ਫਿਰ ਉਹੀ ਵਾਪਸ ਫੇਰ ਨਾਲੀਆਂ ਦੇ ਚ ਵੜ ਜਾਣਾ ਗੰਦ।
ਉਹੀ ਕੂੜਾ ਫੇਰ ਉਧਰ ਚਲੇ ਜਾਂਦਾ ਹਮ। ਸਾਰਾ ਫੇਰ ਖਿਲਾਰਾ ਖਲੂਰਾ ਪੈ ਜਾਂਦਾ ਸਾਰਾ ਈ।
ਪਹਿਲੇ ਤਾਂ ਬੇਣੇ ਸੋਹਣੇ ਹੱਥ ਪੈਰ ਜੋੜਦੇ ਹੁੰਦੇ ਨੇ ਐਮ ਸੀ। ਆਪਣੇ ਹੱਥ ਥਲ ਵੀ ਕੱਢਣ ਨੂੰ ਤਿਆਰ ਹੁੰਦੇ ਉਹਨਾਂ ਦਿ ਨਾਲ ਤੇ ਆਪਾਂ ਹੀ ਕੱਢ ਦਦੇ ਹਾਂ। ਤਾਂ ਬਾਅਦ ਚਰ ਉੜ ਕੇ ਵੇਖਦੇ ਵੀ ਨੀ ਮੁੜ ਕੇ ਕਿੱਥੇ ਮਰੇ ਉਹ ਤੇ ਕਿੱਥੇ ਨਹੀਂ।
ਹਾਂ ਬਾਅਦ ਚ ਕੋਈ ਪੁੱਛਦਾ ਹੀ ਨੀ ਬਾਅਦ ਤੇ ਨੀ ਪੁੱਛਦੇ ਹੈਗੇ ਨਹੀਂ ਤੈਨੂੰ ਕੋਈ ਚਾਹੀਦਾ ਨੀ ਕੋਈ ਪੁੱਛ ਨੀ ਹੁੰਦੇ। ਦੇਖੋ ਹੁਣ ਕੀ ਬੰਦਾ ਭਗਵੰਤ ਮਾਨ ਜੀ ਦਾ ਵੀ ਕਾਫ਼ੀ ਰੌਲਾ ਰੁਲਾ ਪਿਆ ਹੋਇਆ।
ਕੁ ਕੁਛ ਨੀ ਮੈਂ ਤਾਂ ਰੋਲਾ ਹੀ ਸੁਣਿਆ ਹੋਰ ਤਾਂ ਕੁਛ ਨੀ ਸੁਣਿਆ। ਭੀ ਨਹੀਂ ਸੁਣ ਅਟਲ ਸੇਬ ਤੇ ਨਹੀਂ ਭਰੇ ਗਏ ਨੇ ਫਾਰਮ ਫਰਮ ਤੇ ਤਾਂ ਤੇ ਲ ਤਾਂ ਕਦੇ ਆਇਆ ਦੇਖਿਆ ਨੀ।
ਹਾਂ ਨਹੀਂ ਨਹੀਂ ਕਹਿੰਦੇ ਇੱਕ ਜੁਲਾਈ ਤੋਂ ਸਟਾਰਟ ਹੋਣੇ ਆ ਦੇਖੋ ਕੀ ਕਰਦੇ ਆ ਫਸਟ ਜੁਲਾਈ ਤੋਂ ਫਾਰਮ ਭਰੇ ਹਾਂਜੀ ਹਾਂਜੀ ਦੇਖੋ ਕੀ ਕਰਦੇ ਆ। ਹਾਂ ਇਹ ਤਾਂ ਹੈ ਗੱਲਾਂ ਹੀ ਹੁੰਦੀਆਂ ਇਹਨਾਂ ਦੀਆਂ
ਆਹ। ਮੈਂ ਤਾਂ ਆਪ ਸੋਚਿਆ ਮੈਂ ਕਿਹਾ ਚਲ ਤਿੰਨ ਚਾਰ ਘਰਾਂ ਨੂੰ ਇਕੱਠਾ ਕੀਤਾ ਸੀਗਾ ਮੈਂ ਕਿਹਾ ਚਲੋ ਜਾ ਕੇ ਕਮੇਟੀ ਦਾ ਜਾ ਕੇ ਇਧਰ ਵੀ ਨਾਲੀਆਂ ਨੂੰ ਸਾਫ਼ ਕਰਨ ਆਉਂਦਾ। ਤੇ ਉਹਨਾਂ ਦੇ ਛੁੱਟੀਆਂ ਕਰਕੇ ਮਹਿਮਾਨ ਵਗੈਰਾ ਆਏ ਸੀਗੇ ਤੇ ਅੱਜ ਕੱਲ ਚ ਚਲੇ ਜਾਣਗੇ। ਚੁੱਕੀਆਂ ਖਤਮ ਬੱਚਿਆਂ ਦੀਆਂ।
ਬਸ ਬੱਸ।
ਫਿਰ ਜਾ ਕੇ ਆਵਾਂਗੇ ਥੋੜਾ ਮੈਂ ਕਿਹਾ ਜਾ ਤਿੰਨ ਚਾਰ ਕਰ ਇਕੱਠੇ ਹੋ ਕੇ
ਹਾਂਜੀ-ਹਾਂਜੀ ਇਹ ਤਾਂ ਹੈ ਹੀ ਆ ਹਾਂ ਇਕੱਠੇ ਹੋ ਕੇ ਜਾਓ ਫੇਰ ਥੋੜ੍ਹੀ ਸੁਣਵਾਈ ਵੀ ਹੋ ਜਾਂਦੀ ਹੈ ਨੇ ਤੇ ਕੁਛ ਹੁੰਦਾ ਵੀ ਹੈ ਨੀ ਸਿੰਗਲ ਸਿੰਗਲ ਜਾਵੇ ਹਾਂਜੀ ਫੇਰ ਹੀ ਕੁਛ ਹਣਦਾ ਏਦਾਂ ਸੁਣ ਲੈਂਦੇ ਆ।
ਭਜਣਗੇ ਇੱਕ ਵਾਰੀ ਤੇ
ਹਾਂਜੀ-ਹਾਂਜੀ ਫੇਰ ਆਣ ਕੇ ਭੱਜੇ ਹ ਕੀ ਦੱਸਣਗੇ ਪੁੱਛਣਗੇ ਕੀ ਪ੍ਰੋਬਲਮ ਆ ਦੱਸੋ
ਹਾਂ ਪ੍ਰੋਬਲਮ ਕਰ ਵੇਖੋ ਹਾਂ ਸਭ ਨਹੀਂ ਫੋਟੋਆਂ ਖਿੱਚ ਕੇ ਲੈ ਜਾਂਗੇ ਵੀਡੀਓ ਬਣਾ ਕੇ ਲੈ ਜਾਗੇ ਨਾਲੀਆਂ ਦੀ। ਵੀ ਦੇਖੋ ਸਾਡੇ ਮੁਹੱਲੇ ਦਾ ਹਾਲ। ਹਾਲੇ ਤਾਂ ਬਾਰਿਸ਼ਾਂ ਨਹੀਂ ਪਈਆਂ ਹੋਰ ਅਗਲੇ ਮਹੀਨੇ ਤੋਂ ਆ ਬਾਰਿਸ਼ਾਂ ਪੈ ਜਾਣੀਆਂ ਫਿਰ ਹੋਰ ਗੰਦ।
ਹਾਂਜੀ-ਹਾਂਜੀ। ਸਟਾਰਟ ਹੋ ਜਾਨੀਆਂ ਬਸ ਬਾਰਿਸ਼ਾ ਅਗਲੇ ਮੰਥ ਤੋਂ
ਓਹੀ ਸਾਡੇ ਨਾਲ ਤੇ ਪਲਾਟ ਸ਼ੁਕਰ ਉਹਨਾਂ ਨੇ ਸਬਜ਼ੀਆਂ ਲਗਾਈਆਂ ਪਹਿਲਾਂ ਤਾਂ ਬੜਾ ਹੀ ਗੰਦ ਸੁੱਟਦੇ ਸੀ ਲੋਕ ਉੱਥੇ ਨਾ। ਕੂੜੇ ਢੇਰ ਤੇ ਬਾਰਿਸ਼ਾਂ ਪੈਂਦੀਆਂ ਸੀਗੀਆਂ ਤੇ ਹੋਰ ਬਦਬੂ ਮਾਰਦਾ ਸੀ। ਸੀਗਾ
ਹਾਂਜੀ-ਹਾਂਜੀ। ਜਗ੍ਹਾ ਦੇਖਦੇ ਆ ਬਸ ਲੋਕੀ ਵੀ ਸੁੱਟਨ ਲਗਏ ਕੂੜਾ ਦੇਖਦੇ ਨੀ ਨਾ।
ਆਹ ਰਾਤ ਬਰਾਤੇ ਸੁੱਟ ਜਾਣਗੇ ਫੇਰ ਉਹ ਸੀ-ਸੀ ਟੀਵੀ ਚ ਦਿਖਾਓ ਤਾਂ ਵੀ ਨੀ ਮੰਨਦੇ।
ਨਹੀਂ ਮੰਨਦੀ ਹਣ ਬਾਈਕਾਂ ਵਗੈਰਾ ਆਂਦੇ ਆ ਤੇ ਇਦਾਂ ਲਫਾਫੇ ਨੂੰ ਗੱਠਾਂ ਮਾਰ ਤੇ ਸੁੱਟ ਕੇ ਚਲੇ ਜਾਂਦੇ ਹਾਂ।
ਆਹ ਇੰਨਾ ਕੰੰਦ ਵਿੱਚ ਭਰਿਆ ਹੁੰਦਾ ਕਿਤੇ ਬੱਚਿਆਂ ਦੇ ਤੇ ਕਿਤੇ ਕੁੜੀਆਂ ਦੇ ਇਦਾਂ ਗੰਦ ਭਰ ਕੇ ਸੁਟ ਜਾਂਦੇ ਚਲ। ਉਹੀ ਤੇ ਕਿੱਥੇ-ਕਿੱਥੇ ਸੁੱਟੇ ਬੰਦਾ ਉਹੀ ਕੁੱਤੇ ਲਿਆ ਦਿੰਦੇ ਨੇ ਚੱਕ-ਚੱਕ
ਹਾਂ ਸਾਰਾ ਕੂੜੇ ਭੂੂਵੇ ਮੋਰੇ ਸਾਰਾ ਖਲਾਰਾ
ਅੱਛਾ ਹੋਰ ਆਪਣੇ ਹੀ ਜਲੂਸ ਨਿਕਲਦਾ ਲੋਕੀ ਤਾਂ ਕਹਿਣਗੇ ਪਤਾ ਨੀ ਜਾਣ ਵਾਲਾ ਵੀ ਇਹਨਾਂ ਦਾ ਹੀ ਗਉਂਦੇ
ਇਹੀ ਕਹਿੰਦੇ ਹ ਵੀ ਗੈਸਟ ਆਏ ਹੋਨੇ ਹੈ ਬੱਚੇ ਬੁੱਚੇ ਵਾਲੇ ਘਰ ਪਤਾ ਨਹੀਂ ਲੋਕਾਂ ਦਾ ਕੂੜਾ ਆਉਂਦਾ ਵਾ ਬੂਹੇ
ਆਹ ਤੇ ਮੈਂ ਕਿਹਾ ਚਲੋ ਮੈਂ ਤੇ ਸੋਮਵਾਰ ਅੱਜ ਐਤਵਰ ਹੋ ਗਿਆ ਮੰਗਲਵਾਰ ਜਾ ਕੇ ਆਵਾਂਗੇ ਅਸੀਂ ਵੀ ਕਮੇਟੀ ਕਰਨਾ। ਦਰਖਾਸਤ ਲਿਖਾ ਕੇ ਪੂਰੀ ਵੀਡੀਓ ਵਾਡੀਓ ਬਣਾ ਕੇ ਲੈ ਕੇ ਜਾਵਾਂਗੇ।
ਠੀਕ ਹੈ-ਠੀਕ ਹੈ। ਹਾਂਜੀ, ਨਹੀਂ ਜਾਣਾ ਚਾਹੀਦਾ ਵਾ
ਛੁੱਟੀਆਂ ਖਤਮ ਹੋ ਗਈਆ ਬੱਚਿਆਂ ਦੀ ਹੁਣ ਤਾ ਆਪਣੇ ਆਪਣੇ ਘਰ ਜਾਣਗੇ ਸਾਰੇ।
ਬਸ ਬਸ ਹੁਣ ਚਲੇ ਜਾਣਾ ਜਿਹੜੇ ਆਏ ਹੋਣ ਓਹਨਾ ਚਲੇ ਜਾਣਾ ਜੇ ਹੁਣ। ਜੱਸੂ ਦਾ ਦਿਲ ਨੀ ਕਰਦਾ ਸਕੂਲ ਜਾਣ ਨੂੰ ਓਨੇ ਕਹਿਣਾ ਸੀ ਹਾਏ ਸਕੂਲ ਨਾ ਈ ਜਾਈਏ ਬੱਚੇ ਤਾ ਕਹਿੰਦੇ ਹੋਰ ਛੁੱਟੀਆਂ ਪੈ ਜਾਣ ਹੋਰ ਛੁੱਟੀਆਂ। ਪੈ ਜਾਣ ਮੈਂ ਕਿਹਾ ਪਤਾ ਨੀ ਪੈਂਦੀਆਂ ਕ ਨੀ ਪੈਂਦੀਆਂ ਹਾਂਜੀ ਹਾਂਜੀ ਮੈਂ ਵੀ ਸੁਣਿਆ ਸੀ ਹਾਂਜੀ ਸੱਤ ਤਾਂ ਕਹਿੰਦੇ ਹੋ ਜਾਣੀ ਆ ਅੱਗੋ ਦੇਖੋ ਹੁਣ ਕੀ ਕਰਦੇ ਆ। ਗਰਮੀ ਤਾ ਵਾਕਈ ਬਹੁਤ ਪੈ ਰਹੀ ਹੈ ਹਾਂਜੀ ਨਹੀ ਹੋਣੀ ਚਾਹੀਦੀ ਏ ਹਾਂਜੀ ਹਾਂਜੀ ਬੱਚੇ
ਕਿਉਂਕਿ ਹਰ ਕਲਾਸ ਦੇ ਵਿੱਚ ਤਾ ਏਸੀ ਵੀ ਨੀ ਹੁੰਦੇ ਨਾ। ਪੱਖਿਆਂ ਥੱਲੇ ਦੋ ਦੋ ਪੱਖੇ ਲਗਾ ਰੱਖੇ ਏਡੇ ਏਡੇ ਬੱਚੇ ਹੁੰਦੇ ਵਿਚਾਰੇ ਘਬਰਾ ਜਾਣਗੇ ਪਹਿਲਾ ਹੁਣ ਆਪਣੇ ਘਰ ਵਿਚਾਰੇ ਬੈਠੇ।
ਹੋਰ ਕੀ ਹੁਣ ਆਪਣੇ ਘਰ ਬੈਠੇ ਹੋ ਪਤਾ ਗਰਮੀ ਹੈ ਚਲੋ ਮੰਮਾ ਚਲਾਦੋ ਏਸੀ ਕੋਈ ਨੀ ਦੇਖਲਾਗੇ ਬਿੱਲ ਦਾ ਚਲਾ ਦੋ ਚਲਾ ਦੋ ਕਰਦੇ ਆ ਚਲੋ ਕੋਈ ਨਾ ਆਪਣੀ ਅੱਖਾਂ ਮੁਹਰੇ ਤੇ ਹੈਗੇ ਨਾ ਸੇਫ ਆ।
ਉਹੀ ਤਾ ਦੋ ਤਿੰਨ ਮਹੀਨੇ ਤੇ ਚੱਲਣਾ ਹੀ ਚੱਲਣਾ ਰੱਜ ਕੇ,
ਦੁੱਧ ਵੀ ਹਾਂਜੀ ਬਿਲਕੁਲ ਇਹ ਤੇ ਆ ਦਿਨ ਵੀ ਤੇ ਰਾਤੀ ਵੀ
ਚਲੋ ਲਗਾਓ ਚੱਕਰ ਆਓ,
ਹਾਂਜੀ-ਹਾਂਜੀ ਕੋਈ ਨੀ ਹਾਂਜ- ਹਾਂਜੀ ਜਰੂਰ ਆਉਗੀ ਕੋਈ ਨੀ ਠੀਕ ਹੈ ਠੀਕ ਹੈ ਜੀ ਓਕੇ ਜੀ ਸਤਿ ਸ਼੍ਰੀ ਅਕਾਲ
ਹੂੰ,